ਸਤਿ੍ਰੀ ਅਕਾਲ ਭਾਅ ਜੀ।
ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਨੇ?
ਵਧੀਆ ਜੀ, ਤੁਸੀਂ ਸੁਣਾਓ?
ਆਪਾਂ ਹੀ ਵਧੀਆ ਬਸ, ਹੋਰ ਕੀ ਕਰ ਰਹੇ ਸੀਂ?
ਬਸ ਵਹਲੇ ਸੀ, ਉਨ ਸੋਨ ਦੀ ਤਿਆਰੀ ਸੀ।
ਅੱਛਾ। ਰਾਤ ਹੋ ਗਈ ਤੁਹਾਡੇ ਉੱਥੇ।
ਹੋਰ, ਤੁਸੀਂ ਕੀ ਕਰਦੇ ਜੇ?
ਆਪਾਂ ਵੀ ਬਸ ਹਣੇ ਭਰਾਵਾਂ ਦੀ ਵੀਡੀਓ ਕਾਲਿੰਗ ਕਰਾਦੀ ਉਹਨਾਂ ਗੱਲਾਂ- ਗੁੱਲਾਂ ਕਰਕੇ ਮੈਂ ਕਿਹਾ ਚਲੋ ਚੋ ਫੋਨ- ਫੋਨ ਵੀ ਕਰਦੀਏ।
ਅੱਛਾ ਜੀ।
ਉੱਥੇ ਪਲ ਸੋ ਪਲੈਨਿੰਗ ਕਰ ਰਹੇ ਕਿਵੇਂ ਜਾਣਾ, ਇਹ ਹਿਸਾਬ- ਕਿਤਾਬ ਹੈ।
ਅੱਛਾ।
ਹੂ ਉਹ ਆਪਾਂ ਹੇਮਕੁੰਟ ਸਾਹਿਬ ਜਾਣਾ ਨਾ, ਅਤੇ ਉਹਦੇ ਬਾਅਦ ਥੋੜ੍ਹੀ ਗੱਲ -ਗੁਲ ਕਰ ਰਹੇ ਸੀ।
ਅੱਛਾ ਜੀ।
ਅਤੇ ਇੱਕ- ਦੋ ਬੰਦੇ ਕੱਢਦੇ ਪਏ, ਮੈਂ ਕਿਹਾ, ਚੱਲ ਵੇਖਏ ਕੋਈ ਮਿਲ ਜੇ ਬੰਦਾ।
ਤੇ ਮੰਨ ਗਿਆ ਫਿਰ ਤੁਹਾਡੀ ਮਾਸੀ ਦਾ ਮੁੰਡਾ।
ਨਹੀਂ ਉਹ, ਪਤਾ ਨਹੀਂ ਅਜੇ ਕਹਿ ਰਿਹਾ, ਮੈਂ ਵੀ ਦੱਸਾਂਗਾ ਇੱਕ- ਦੋ ਦਿਨਾਂ ਤੱਕ।
ਅੱਛਾ ਜੀ। ਮਤਲਬ ਕਿਵੇਂ, ਟ੍ਰੇਨ ਰਾਹੀਂ ਜਾ ਰਹੇ ਹੋ ਕਿ ਗੱਡੀ।
ਗੱਡੀ ਕੀਤੀ ਗੱਡੀ।
ਅੱਛਾ ਜੀ।
ਹਾਂਜੀ। ਤੁਸੀਂ ਤੁਸੀਂ ਜਾਣਾ ਹੈ।
ਹਾਂਜੀ, ਮੈਂ ਤੁਹਾਡੇ ਨਾਲ ਹੀ ਚੱਲ ਜਾਗਾ।
ਚਲੋ ਵਧੀਆ, ਸਫ਼ਰ ਵਧੀਆ ਹੋ ਜਾਵੇਗਾ।
ਹਾਂਜੀ -ਹਾਂਜੀ।
ਹੋਰ ਦੱਸੋ, ਘਰ ਪਰਿਵਾਰ ਠੀਕ ਹੋ?
ਸਭ ਵਧੀਆ।
ਵਧੀਆ ਹੀ ਹੋਣਾ ਚਾਹੀਦਾ।
ਤੁਹਾਡਾ ਵਧੀਆ ਉੱਧਰ।
ਸਭ ਸਾਡੇ ਇੱਥੇ ਸਭ ਕਿਰਪਾ।
ਅੱਛਾ ਜੀ।
ਤੁਸੀਂ ਪਹਿਲੇ ਗਏ ਦਿ ਕਦੀ।
ਨਹੀਂ- ਨਹੀਂ ਮੈਂ ਵੀ ਪਹਿਲੀ ਹ ਹੀ ਵਾਰੀ ਜਾਣਾ।
ਚਲੋ।
ਤੁਸੀ ਵੀ।
ਮੇਰਾ ਵੀ ਪਹਿਲੀ ਵਾਰੀ।
ਅੱਛਾ ਜੀ।
ਨਹੀਂ ਮੈਂ ਤੇ ਕਦੀ ਉਹਵੇ ਵੀ ਪਾੜਾ ਚ' ਨਹੀਂ ਗਿਆ। ਜੰਮੂ- ਜੁੰਮੂ ਬਣੇ ਘੁੰਮਿਆ ਜਾਵੇ। ਅਤੇ ਮੇਰਾ ਹੀ ਬਹਾਨੇ ਦੋਨੋਂ ਕੰਮ ਹੋ ਜਾਣਗੇ।
ਹਾਂਜੀ। ਮੈਂ ਵੀ ਵੈਸੇ ਕਦੀ ਬਰਫ਼ ਨਹੀਂ ਵੇਖੀ।
ਬਰਫ਼ ਤੇ ਵੇਖ ਲਿਆ ਕਰੋ, ਫਰਿਜ ਖੋਲ ਕੇ ਵਾਧੂ ਬਰਫ਼ ਵਿਖਦੀ ਹੈ।
ਉ ਨੀ ਮਤਲਬ ਕਿ ਪਹਾੜਾਂ ਵਾਲੀ ਬਰਫ਼ ਨਹੀਂ ਵੇਖੀ।
ਅੱਛਾ, ਨੀ ਪਹਾੜ ਵੀ ਜੰਮ ਜਾਂਦੇ ਕਦੇ-ਕਦੇ ਫਰਿੱਜ ਚ ਸਾਡੇ।
ਨਹੀਂ-ਨਹੀਂ।
ਚਲੋ, ਕੋਈ ਨੀ ਹੁਣ ਵੇਖ ਲੈਣਾ ਤੁਸੀਂ। ਆਪਾਂ ਜਾਵਾਂਗੇ ਦੋ-ਤਿੰਨ ਜਗ੍ਹਾ ਹੋਰ ਜਾਣਾ ਆਪਾਂ ਘੁੰਮਣ। ਤੁਹਾਨੂੰ ਗੋਵਾ ਵਰਗੇ ਗੋਆ ਵਰਗੇ ਦਰਸ਼ਨ ਵੀ ਕਰਾ ਦਾਗੇ।
ਹਾਂਜੀ-ਹਾਂਜੀ, ਉੱਥੇ ਕੋਈ ਵਿਲੇਜ ਹੈਗੀ ਹੈ ਮੈਂ ਸੁਣਿਆ ਬੜੀ ਵਧੀਆ ਏ ਉੱਥੇ ਮਤਲਬ ਕਿ ਇੰਜੋਏ ਕਰਨ ਵਸਤੇ।
ਹਾਂ, ਮਾਨਾ ਵੀਲੈਜ ਏ ਉੱਥੇ ਇੱਕ, ਮਤਲਬ ਇੰਡੀਆ ਦਾ ਫਸਟ ਔਰ ਲਾਸਟ ਵਿਲੇਜ ਉਹੀਓ ਹੈਗਾ।
ਮਤਲਬ ਉਸ ਤੋਂ ਅੱਗੇ ਦੂਸਰੀ ਅਧਰ ਕੰਟਰੀ ਹੈ।
ਹ ਅਦਰ ਲੱਗ ਜਾਂਦੀ ਏ ਨੇਪਾਲ ਵਗੈਰਾ ਵਾਲੀ ਸਾਈਡ ਲੱਗ ਜਾਂਦੀ ਮੇਰੇ ਖਿਆਲ।
ਅੱਛਾ ਜੀ।
ਤੇ ਉੱਥੇ ਪਾਂਡਵ ਗਏ ਸੀ। ਸਵਰਗ ਲਈ, ਸਵਰਗ ਦੇ ਰਸਤਾ ਉਹਨਾਂ ਨੇ ਮਤਲਬ ਪਾਂਡਵਾਂ ਨੇ ਕਿਹਾ ਕਿ ਉਹ ਸਵਰਗ ਦਾ ਰਸਤਾ ਹੈ।
ਅੱਛਾ, ਉੱਥੇ ਸਵਰਗ ਹੀ ਸਾਰਾ
ਨੀ ਹੈ ਸਾਨੂੰ ਨੀ ਨਾ ਪਤਾ ਸਵਰਗ ਹੈ, ਨੀ ਹੈ ਮੈਂ ਕਹਿ ਰਿਹਾ ਕਿ ਪਾਂਡਵ ਪਾਡਵਾ ਦਾ ਕਹਿਣਾ ਸੀ ਕਿ ਉ ਸਵਰਗ ਦਾ ਰਸਤਾ ਸੀ।
ਅੱਛਾ ਜੀ।
ਹਾਂਜੀ।
ਮੈਂ ਕਿਹਾ ਅੱਛਾ ਜੀ, ਫਿਰ-ਫਿਰ ਤਾਂ ਵੇਖਣ ਵਾਲੀ ਜਗ੍ਹਾ ਹੋਏਗੀ।
ਹਾਂ-ਹਾਂ, ਵਿਊ ਤੇ ਵਧੀਆ ਤੁਸੀਂ ਵੇਖੋ ਸਰਚ-ਸੁਰਚ ਜਮਾਰ ਹੀ
ਹਾਂਜੀ-ਹਾਂਜੀ ਉ ਮੈਂ ਕਰਾਂਗਾ ਉਨੇ ਸਰਚ ਤੁਹਾਡੇ ਫ਼ੋਨ ਤੋਂ ਬਾਅਦ।
ਤੂ ਤਾ ਕੱਲ ਵੂਖਨਾ ਏ ਆਪਾ ਉਦਰੋ ਰਿਸ਼ੀਕੇਸ਼ ਵਾਲੇ ਪਾਸੇ ਵੀ ਆਣਾ। ਤੇ ਮਾਨਾ ਵਿਲੇਜ ਵੀ ਜਾਵਾਂਗੇ।
ਅੱਛਾ।
ਤੇ ਇੱਕ ਨਾਈਟ ਉ ਨਾਈਟ ਕਹਿ ਰਿਹਾ ਬਦਰੀਨਾਥ ਵੀ ਜਾਣਾ ਹੈ।
ਮਤਲਬ ਕਿ ਜਿਹੜੇ ਗੁਰਦੁਆਰੇ ਆਪਾਂ ਚੱਲੇ ਆ, ਤੁਹਾਨੂੰ ਪਤਾ ਉਹਦੀ ਖੋਜ ਕਿਸ ਤਰ੍ਹਾਂ ਹੋਈ ਦੀ ਹੈ?
ਉਹਦੀ ਖੋਜ ਬੜਾ ਲੰਬਾ ਪ੍ਰੋਸੈਸ ਹੈ ਉ ਨਹੀਂ ਤੇ ਬਾਬਾ ਜੀ ਨੇ ਕਹਿੰਦੀ ਬਈ, ਸੱਤ ਛਕਟੀਆਂ ਵਾਲਾ ਮੇਰਾ ਹੋਏਗਾ। ਤੇ ਜਦੋਂ ਇਹ ਸਭ ਤੋ ਪਹਿਲੇ, ਜਿਹਨਾਂ ਨੇਂ ਮਤਲਬ ਖੋਜ ਕਰਦੇ ਪਏ ਸੀ ਜਿਹੜੇ ਸੰਤ ਹੈਗੇ ਸੀ। ਉਹਨਾਂ ਨੇ ਕੀਤੀ, ਜਦੋਂ ਉਹਨਾਂ ਨੂੰ ਥੋੜਾ ਨਜਰ ਆਇਆ। ਜਦੋਂ ਆਪਣਾ ਲਿਖਦੇ ਪਏ ਸੀ ਇਤਿਹਾਸ, ਤੇ ਉਹਨਾਂ ਦਾ ਉਹਦੋ
ਹਾਂਜੀ!
ਉਹ ਡੈਥ ਹੋ ਗਈ ਤੋ ਉਸ ਤੋ ਬਾਅਦ, ਦੂਜੇ ਜਿਹੜੇ ਪਰਸਨ ਨੇਂ ਕੀਤੀ। ਤੇ ਨਾ-ਨਾ ਜਗਾ ਚੋਟੀਆਂ ਜਦੋਂ ਉਨਾਂ ਨੂੰ ਨਜ਼ਰ ਆਈਆਂ ਫਿਰ ਉਨਾਂ ਨਾਲ ਇੱਕ ਬੰਦਾ ਹੋਰ ਮਿਲਿਆ, ਫਿਰ ਐਵੇਂ ਕਰਕੇ ਉਨ ਤੇ, ਓਹ ਦੋਨਾਂ ਚੋਂ ਇੱਕ ਦੀ ਡੈਥ ਹੋ ਗਈ ਤੇ ਇੱਕ ਨੇ ਸੇਵਾ ਚਾਲੂ ਕਰਾਈ। ਤੇ ਇੱਹਦਾਂ ਕਰਕੇ ਪ੍ਰੋਸੈਸ ਇਹਨਾਂ ਦਾ ਚਲਿਆ ਸੀ। ਤੇ ਉੱਥੇ ਪਹਿਲੇ ਸਿਰਫ ਕਮਰਾ ਬਣਾਇਆ ਸੀ ਇੱਕ ਨਿੱਕਾ।
ਅੱਛਾ!
ਤੇ ਉਸ ਤੋਂ ਬਾਅਦ ਫਿਰ ਜੈਵੇਂ-ਜੈਵੇਂ ਲੋਕੀ ਆਏ ਗਏ।
ਉੱਥੇ ਕਿਹਾ ਜਾਂਦਾ ਏ। ਕਿ ਗੁਰੂ ਗੋਬਿੰਦ ਸਿੰਘ ਜੀ ਨੇਂ ਕੀਤੀ ਸੀ। ਤੇ ਪਾਂਡਵਾਂ ਨੇ ਵੀ ਕੀਤ ਤੀ ਸੀ, ਮਤਲਬ ਤਪੱਸਿਆ।
ਹਾਂ ਤੇ ਮਤਲਬ ਜਿਵੇਂ ਪੁਰਾਣੇ ਜਿਹੜੇ ਸੰਤ ਹੋਏ ਨੇਂ। ਦੇਵਤਾ ਦੂਵਤਾ ਹੋਏ। ਉਹ ਇਹੋ ਜਿਹੀ ਜਗਾਹ ਤੇ ਹੀ ਆਪਣੇ ਫੇਰ, ਧਿਆਨ ਲਾਉਂਦੇ ਸੀ। ਫੇਰ ਜਦੋ ਧਿਆਨ ਲਾਂਦੇ ਆ ਉਹਨਾਂ ਨੂੰ ਫੇਰ ਕੋਈ ਠੰਡ ਨੀ ਲੱਗਦੀ। ਕੋਈ ਗਰਮੀ ਨਹੀਂ।
ਹਾਂਜੀ-ਹਾਂਜੀ।
ਹੁਣ ਵੀ ਕਹਿੰਦੇ ਏਂ ਕੀ ਉੱਥੇ, ਮਤਲਬ ਜਿੱਥੇ ਹੇਮਕੁੰਟ ਸਾਹਬ ਹੈਂ। ਉਸ ਤੋ ਵੀ ਉੱਤੇ, ਚੜਾਈ ਤੇ। ਕੋਈ ਸਾ ਨੀ ਸਾਨੂੰ ਪ੍ਰਸ਼ਾਦ ਦੇਗ ਕਰਵਾਓ। ਤੇ ਆਪਾ ਪ੍ਰਸ਼ਾਦ ਖਾਣਾ ਏ।
ਅੱਛਾ।
ਤੇ ਜਦੋਂ ਉਹਨਾਂ ਨੇ ਫੇਰ ਪ੍ਰਸ਼ਾਦ ਨੂੰ ਛਕਿਆ। ਨਹੀਂ ਪਹਿਲੇ ਉਹਨਾਂ ਨੇ ਜਦੋਂ ਲੋਕਾਂ ਨੇ ਪੁੱਛਿਆ। ਬਈ ਤੁਸੀ ਕਿੱਧਰ ਹੋ? ਮਤਲਬ ਕਦੋਂ ਦੇ ਬੈਠੇ ਦੇ ਹੋ? ਤੇ ਉਹਨਾਂ ਨੇ ਬੜੀ ਪਹਿਲੇ ਤਾ ਦੱਸਿਆ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਟਾਈਮ ਤੋਂ ਪਹਿਲੇ ਦੇ ਬੈਠੇ ਦੇ ਸੀ। ਤਪੱਸਿਆ ਕਰਨ।
ਅੱਛਾ ਜੀ।
ਤੇ ਹੁਣ ਉਹਨਾਂ ਨੇ ਇਹਨਾਂ ਕੁ ਪੁੱਛਿਆ। ਬਈ ਮੈਂ ਕੀ ਹੁਣ ਇਸ ਟਾਈਮ ਕਿਹੜਾ ਟਾਈਮ ਚੱਲ ਰਿਹਾ? ਕਿਹੜੀ ਸਦੀ? ਫੇਰ ਉਹਨਾਂ ਨੇ ਦੱਸਿਆ, ਵੀ ਇਹ ਹੁਣ ਇਹ ਸ ਸਦੀ ਚਲਦੀ ਪਈ ਏ। ਬਈ ਇਹ ਹੈਗਾ ਏ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ, ਵੀ ਮੈਨੂੰ ਕੜਾਹ ਪ੍ਰਸ਼ਾਦ ਬਈ ਕਰਵਾਓ। ਛਕਾਓ ਫੇਰ ਉਹ ਤੋਂ ਥੱਲੋ ਸਿੰਘ ਲੈ ਕੇ ਆਏ ਉਹ ਤੋ ਕੜਾਹ ਪ੍ਰਸ਼ਾਦ। ਤੇ ਜਦੋਂ ਉਹਨਾਂ ਨੇ ਖਾਧਾ। ਮਤਲਬ ਛਕਿਆ। ਉਸ ਤੋਂ ਬਾਅਦ ਉਹ ਆਪਨਾ ਪੂਰਾ ਕਰ ਗਏ। ਆਪਣੇ ਪ੍ਰਾਣ ਤਿਆਗ ਗਏ। ਕਿ ਇੱਹਦਾਂ ਹਜੇ ਵੀ। ਹਜੇ ਵੀ ਕਈ ਪਰਸਨ ਆਉਣੇ ਆ। ਮਤਲਬ ਕਈ ਮਹ ਰਿਸ਼ੀ ਹੋਉਣੇ ਆ। ਜਿਹੜੇ ਹਜੇ ਵੀ ਤਪੱਸਿਆ ਤਪੁੱਸਿਆ ਚ ਹੀ ਹੋਉਣੇ ਆ। ਕਿਉਂਕਿ ਉਹ ਆਪਣੇ, ਉਹ ਜਿਹੜੇ ਉਹਨਾਂ ਦੇ ਸਾਹ ਹੈਗੇ ਨਾ। ਉਹ ਆਪਣੇ ਉੱਤੇ ਚੜ੍ਹਾ ਲੈਂਦੇ ਆ।
ਸਾਹ ਉੱਪਰ ਚੜ੍ਹਾ ਲੈਂਦੇ ਆ?
ਹਾਂ। ਜਿਵੇਂ ਉਹਨਾਂ ਦੀ ਵਿਧੀ ਹੁੰਦੀ ਏ ਉਹਨਾਂ ਤੇ ਕੋਈ ਵੀ। ਜਿੱਦਾਂ ਆਪਾਂ ਸਾਹ ਲੈਨੇਂ ਹਾਂ ਨਾ। ਤੇ ਉਹ ਉਹ ਸਾਹ ਨਹੀਂ ਲੈਂਦੇ ਫੇਰ। ਉਹ ਆਪਣੇ ਧਿਆਨ ਵਿਚ ਬਹਿ ਜਾਂਦੇ ਆ ਬਸ। ਜਿੱਦਾਂ ਆਪਾਂ ਕਹਿੰਨੇਂ ਹਾਂ ਉਪਰਾਂ। ਹਾਂ ਉਹ ਮਤਲਬ ਉਹਨਾਂ ਦੀ ਸਾਹ ਉਤੇ ਚੜ ਜਾਂਦੀ ਏ। ਹੁਣ ਉਹ ਕੋਈ ਹਰ ਪਰਸਨ ਤੇ ਕਰ ਨਹੀਂ ਸਕਦਾ। ਉਹ ਥੋੜਾ ਰੱਬ ਰੂਪੀ ਹੀ ਬੰਦਾ ਹੀ ਹੋਏਗਾ ਜਿਹੜਾ ਕਰਦਾ ਹੋਏਗਾ।
ਹਾਂਜੀ-ਹਾਂਜੀ ਇਹ ਤੇ ਗੱਲ ਠੀਕ ਹੈ ਤੁਹਾਡੀ।
ਐ ਵੀ ਚੱਕਰ ਏ।
ਹਾਂਜੀ-ਹਾਂਜੀ।
ਨਾਲੇ ਕੋਈ ਐਂਵੇਂ ਥੋੜ੍ਹੀ ਕਿਸੇ ਦਰਸ਼ਨ ਕਰ ਸਕਦਾ। ਹੁਣ ਸਾਡੇ ਰਿਸ਼ਤੇਦਾਰੀ ਚੋਂ ਵੀ ਸਾਡੇ ਰਿਸ਼ਤੇਦਾਰੀ ਚੋਂ ਵੀ ਕੋਈ ਬੰਦਾ
ਅੱਛਾ।
ਤੇ ਉਹ ਗਏ ਸੀ ਹੇਮਕੁੰਟ ਸਾਹਬ ਤੇ ਉਹਨਾਂ ਨਾਲ ਐਕਸੀਡੈਂਟ ਹੋਇਆ ਸੀ ਉਹਨਾਂ ਜਿਹੜੇ ਵੱਡੇ ਸੀ ਨਾ ਉਹ ਕਹਿੰਦੇ ਸੀ ਕਿ ਆਪਾਂ ਬਾਬਾ ਜੀ ਦੇ ਦਰਸ਼ਨ ਕਰਨੇ ਆ। ਵੀ ਦੇਵ-ਦੇਵਤਾ ਦੇ ਵੀ ਦਰਸ਼ਨ ਕਰਨੇ ਆ। ਕਿਉਂਕਿ ਸਵੇਰੇ ਜਦੋਂ ਅਮ੍ਰਿਤ ਵੇਲੇ ਦਾ ਟੈਂਮ ਹੁੰਦਾ ਨਾ।
ਹਾਂਜੀ।
ਤੇ ਉਦੋਂ, ਡੇਰੀ ਬਾਬਾ ਜੀ ਇਸ਼ਨਾਨ ਕਰਣ ਆਂਦੇ ਆ ਉੱਥੇ।
ਅੱਛਾ।
ਪਰ ਕਿਸੇ ਨੂੰ ਨਜ਼ਰ ਨੀ ਆਂਦੇ। ਏਹ ਹਰ ਵਾਰ, ਹਾਂ ਡੇਲੀ ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ, ਸਵੇਰੇ ਹੋਣ ਵੇਖਲੋ ਕਿੰਨੇ ਵਜੇ ਉੱਧਰ ਹੁੰਦਾ ਹੋਣਾ ਏ।
ਚਾਰ ਵਜੇ, ਜਾਂ ਪੰਜ ਵਜੇ।
ਹਾਂ, ਨਹੀਂ-ਨਹੀਂ, ਢਾਈ-ਤਿੰਨ ਵਜੇ ਦੇ ਕਰੀਬ ਜਿਹੜਾ ਹੁੰਦਾ।
ਸਵੇਰੇ
ਹਾਂਜੀ-ਹਾਂਜੀ, ਦੇ ਉਹ ਫਿਰ
ਤੈਅ ਈ ਨੀ ਹੋਣਾ ਉੱਥੇ।
ਨਹੀਂ, ਉਹ ਫੇਰ ਉੱਧਰ ਸਿਰਫ ਉਸ ਟਾਈਮ ਤੇ ਉਹੀਓ ਬੰਦੇ ਹੁੰਦੇ ਐ ਨਾ। ਜਿਹਨ੍ਹਾਂ ਨੂੰ, ਜਿਹੜੇ ਸੱਤ-ਪੰਜ, ਸੱਤ ਬੰਦੇ ਉੱਥੇ ਰੁਕਦੇ ਆ ਨਾ ਜਿਹੜੇ ਕਮੇਟੀ ਦੇ ਈ ਹੁੰਦੇ ਆ। ਤੇ ਸਾ ਉਸ ਟਾਈਮ, ਜਿਹੜੇ ਬੰਦੇ ਦੀ ਮੈਂ ਗੱਲ ਦੱਸ ਰਿਹਾ। ਉਸ ਟਾਈਮ ਉਹਨਾਂ ਦਾ ਬੜਾ ਨਾਮ ਸੀ। ਇਸ ਰਾਗੀ ਦੇ ਵਿੱਚ
ਅੱਛਾ ਜੀ। ਹੈਲੋ। ਹੈਲੋ।
ਅੰਦਰ ਆ ਜਾਣ।
ਅੱਛਾ ਜੀ।
ਤੇ ਉਹ ਹਰਮੋਨੀਅਮ ਦੇ ਉੱਤੇ ਆਪਣੇ ਸੋ ਜਾਂਦੇ ਆ। ਤੇ ਜਦੋਂ ਉਹ ਤਿੰਨ ਵਜੇ ਬਾਹਰ ਆਂਦੇ ਤੇ, ਸਰੋਵਰ ਦਾ ਪਾਣੀ ਹਿੱਲਦਾ ਪਿਆ ਹੁੰਦਾ। ਉਹ ਕੁਛ ਨਜ਼ਰ ਨੀ ਆਂਦਾ ਐਵੇਂ ਈ ਚੱਲਦਾ। ਤਿੰਨ-ਚਾਰ ਦਿਨ, ਚਾਰ-ਪੰਜ ਦਿਨ ਬੀਤਦੇ ਆ ਜਦੋਂ ਸੱਤਵਾਂ ਦਿਨ ਹੁੰਦਾ ਏ ਨਾ। ਇਸ਼ਨਾਨ ਕਰਦੇ ਨ ਲਗਦੀ ਆ ਤੇ ਉਹਨਾਂ ਦੇ ਗਲੇ 'ਚ ਨਾ ਮਾਲਾ ਆ ਜਾਂਦੀ ਏ। ਰੁਦਰਾਕਸ਼ ਮਾਲਾ, ਜਿਹੜੇ ਹਿੰਦੂ ਪਾਂਦੇ ਆ ਨਾ, ਰੁਦਰਾਕਸ਼ ਜੇ।
ਹਾਂਜੀ।
ਉਹ ਆਲੀ ਮਾਲ਼ਾ ਆ ਜਾਂਦੀ ਏ।
ਅੱਛਾ।
ਤੇ ਉਹ ਫਿਰ ਬਾਹਰ ਆ ਕੇ ਆਪਸ ਵਿੱਚ ਜਿਹੜੇ ਸੱਤ ਜਣੇ ਸੀ, ਇਹ ਆਪਸ 'ਚ ਵੰਡ ਲੈਂਦੇ ਆ। ਇੱਕ-ਇੱਕ ਉਹ ਸਾਰੇ ਜਨੇ ਲੈ ਲੈਂਦੇ ਰੁਦਰਾਕਸ਼
ਅੱਛਾ।
ਤੇ ਉਹਨਾਂ 'ਚੋਂ ਇੱਕ ਬੰਦੇ ਨਾ ਕੀ ਹੁੰਦਾ, ਉਹ ਸਰੋਵਰ ਦੀ ਪਰਿਕਰਮਾ ਕਰਨ ਲੱਗਦਾ ਐ ਉਹ ਅੱਗੇ ਬੱਦਲ ਆ ਜਾਂਦੇ ਆ। ਹੁਣ ਉਹਨਾਂ ਨੂੰ ਕੋਈ ਨਜ਼ਰ ਨੀ ਆਂਦਾ ਵੀ ਅੱਗੇ ਜਾਣਾ ਕਿੱਥੇ ਆ ਮੈਂ।
ਅੱਛਾ ਜੀ।
ਤੇ ਫੇਰ, ਉਹ ਕਹਿੰਦੇ ਵੀ ਰੱਬ ਮੈਨੇ ਕਿੱਥੇ ਫਸਾਤਾ। ਵੀ ਕੋਈ ਕਰ ਹੁਣ ਏਂਦਾ ਹੱਲ। ਤੇ ਫੇਰ ਉੱਥੇ ਨਿਹੰਗ ਸਿੰਘ ਆਂਦੇ ਨੇ ਉਹ ਉਹਨਾਂ ਨੇ ਕਹਿੰਦੇ ਨੇ ਵੀ, ਸਾਡੇ ਪਿੱਛੇ-ਪਿੱਛੇ ਆਓ ਤੁਸੀਂ। ਉਹ ਵਾ ਪਿੱਛੇ-ਪਿੱਛੇ ਜਾਂਦੇ ਨੇ ਅਤੇ ਅੱਗੋਂ- ਅੱਗੋਂ ਫਿਰ ਬੱਦਲ ਆ ਜਾਂਦੇ ਆ। ਜੋਂ ਪਿੱਛੇ ਫੇਰ ਹੁੰਦਾ, ਬੱਦਲ ਲੜਦੇ ਆ ਤੇ ਉਹ ਨਿਆਂਗੇ ਸਿੰਘ ਗੇਪ ਹੋ ਜਾਂਦੇ ਨੇ। ਸਾਹਮਣੇ ਰਸਤਾ ਦਾ ਨਜ਼ਰ ਆ ਜਾਂਦਾ।
ਇਹਦਾ ਮਤਲਬ ਚਮਤਕਾਰ ਹੀ ਸੀ।
ਹਾਂ। ਤੇ ਉਹ ਫੇਰ ਉਹ ਥੱਲੇ ਜਦੋਂ ਤਰ ਦੇ ਮਿਲਦੇ ਉਹਨਾਂ ਨੂੰ ਚੜਾਈ ਦੇ ਥੱਲੇ ਆ ਰਹੇ ਹੁੰਦੇ ਨੇ ਆ। ਅਤੇ ਉਹਨਾਂ ਨੂੰ ਰਸਤੇ 'ਚ ਇੱਕ ਫੇਰ ਸਾਧੂ ਮਿਲਦੇ ਆ।
ਅੱਛਾ ਜੀ।